ਹੈਲੋ
ਹੈਲੋ।
ਸਸ੍ਰੀ ਕਾਲ ਵੀਰ ਜੀ।
ਸਸ੍ਰੀ ਕਾਲ ਜੀ।
ਹੋਰ ਕੀ ਹਾਲ-ਚਾਲ ਐ?
ਹਾਂਜੀ ਵਧੀਆ-ਵਧੀਆ ਤੁਸੀਂ ਦੱਸੋ ਠੀਕ-ਠਾਕ?
ਹਾਂਜੀ-ਹਾਂਜੀ ਵਧੀਆ ਜੀ, ਮਖੇਆ ਗੱਲ ਹੋਈ ਨੀ ਕਿੰਨੇ ਦਿਨ ਹੋਗੇ ਗੱਲ ਨੀ ਹੋਈ ਸੀ
ਹਾਂਜੀ-ਹਾਂਜੀ, ਹੋਰ ਕੀ ਮੈਂ ਤਾਂ ਆਪ ਸੋਚੀ ਯਾਦਾ ਸੀ, ਮੈਂ ਕਿਹਾ ਬੋਤ ਦਿਨ ਹੋਏ ਗੱਲ ਨੀ, ਫੋਨ ਨੀ ਲਾਆ।
ਹਾਂਜੀ-ਹਾਂਜੀ, ਸੋਚੀ ਸੀ ਗੀ ਚਲੋ ਤਾਡਾ ਫੋਨ ਈ ਆ ਗੇਆ।
ਹਾਂਜੀ, ਹਾਂਜੀ, ਹਾਂਜੀ, ਹੋਰ ਬੱਚੇ ਠੀਕ ਅ ਜੀ?
ਹਾਂਜੀ-ਹਾਂਜੀ ਵਧੀਆ ਜੀ, ਠੀਕ-ਠਾਕ ਵਧੀਆ
ਚਲੋ ਵਧੀਆ ਚਾਈਦਾ ਜੀ।
ਹੋਰ ਕੀ ਕਰਦੇ ਸੀਗੇ?
ਮੈਂ ਬੱਸ ਆ ਤੇ ਏਧਰ, ਆਪਣੇ ਕੋਲ ਆਯਾ ਸੀ, ਪ੍ਰੋਗਰਾਮ ਵਾਲਾ ਬੰਦਾ, ਅਪਣਾ ਮਿਊਜਿਕ ਆਲਾ ਕੰਮ ਆ। ਤਾਨੂੰ ਪਤਾ ਈ ਐ
ਅੱਛਾ ਜੀ।
ਆਜੀ-ਆਜੀ ਓ ਜਾਗਰਣ ਵਗੈਰਾ ਓਨਾਂ ਨੇ ਕਰਨਾ ਸੀ ਘਰੇ, ਤੇ ਓਦੇ ਬਾਰੇ ਗੱਲ ਘਰਦੇ ਸੀਗੇ।
ਹਾਂਜੀ। ਮਿਊਜਿਕ ਵੀ ਦੇਖੋ ਸੁਨਨਾ ਚਾਈਦਾ ਵਦੀਆ ਗੱਲ ਐ।
ਬਿਲਕੁਲ ਜੀ ਬਿਲ
ਘਰ ਵੀ ਬੈਠੇ ਹੋਈਏ ਉਦਾਸ ਹੁੰਨੇ ਆਂ ਮਿਊਜ਼ਿਕ
ਜੀ ਹਾਂਜੀ।
ਅਪਣੇ ਮਾਇੰਡ ਤੇ ਬੜਾ ਇਫੈਕਟ ਪੈਂਦਾ ਓਦੇ ਨਾਲ।
ਬਿਲਕੁਲ ਜੀ ਬਿਲਕੁਲ, ਬਿਲਕੁਲ ਵੇਖੋ ਏ ਮੀਜ਼ਿਕ ਜੋ ਮਹਾਰਾਜ ਨੇ ਦੇਖੋ ਬਣਾਈ ਐ ਚੀਜ਼।
ਹਾਂਜੀ।
ਏ ਏਹ ਚੀਜ਼ ਆ ਵੀ ਮੰਨ ਲੋਂ ਕੋਈ ਵੀ ਕੋਈ ਖੁਸ਼ੀ ਦਾ ਟਾਈਮ ਆ
ਹੂੰ।
ਕੋਈ ਗਮੀ ਦਾ ਟੈਮ ਆ ਮਿਊਜ਼ਿਕ ਆਉਣਾ ਹੀ ਆਉਣਾ।
ਹਾ, ਹਾਂਜੀ-ਹਾਂਜੀ ਤਾਡੀ ਆਵਾਜ਼ ਘੱਟ ਆ ਰੀ ਐ ਵੀਰ ਜੀ।
ਹਾਂਜੀ-ਹਾਂਜੀ ਤੇ ਕੋਈ ਕਿਸੇ ਦਾ ਭੋਗ ਆ, ਕਿਸੇ ਦੇ ਮਰ ਗਯਾ ਓਥੇ ਵੀ ਮਿਊਜਿਕ ਚੱਲਣਾ।
ਹਾਂਜੀ ਦੇਖ ਲੋ।
ਮਤਲਬ ਵੈਰਾਗ, ਵੈਰਾਗ ਵਾਲਾ ਜਿੱਦਾਂ ਵੀ ਐ ਹਾਂਜੀ-ਹਾਂਜੀ। ਵੀ ਏ ਇੱਕ ਮਨੁੱਖ ਦਾ ਜਿਵੇਂ ਕੈ ਦੀਏ ਜੀਵਨ ਦਾ ਹਿੱਸਾ ਇੱਕ।
ਹੂੰ।
ਕਿਉਂਕਿ ਅੱਜ-ਕੱਲ ਹਰੇਕ ਬੰਦਾ ਜੁੜੇਆ ਹੋਏਆ ਮਿਊਜ਼ਿਕ ਨਾਲ।
ਹੁਣ ਆਪਾਂ ਕਈ ਵਾਰੀ ਕੱਲੇ ਬੈਠੇ ਹੁੰਨੇ ਆਂ ਕੋਈ ਚੀਜ਼ ਹੱਥ 'ਚ ਹੁੰਦੀ ਆ ਓ ਆਪਾਂ ਹੱਥਾਂ ਨਾਲ ਈ ਵਜਾ ਦੇਨੇ ਆ ਦੇਖੋ, ਉਦੇ ਵਿੱਚ ਵੀ ਹਰੇਕ ਚੀਜ਼ 'ਚ ਦੇਖੋ ਸੂਰ ਐ ਜੇ ਆਪਾਂ ਮਾੜਾ ਮੋਟਾ ਕਿਸੇ ਚੀਜ਼ ਨੂੰ ਵੀ ਕਰੀਏ ਆਵਾਜ਼ ਤਾਂ ਆਂਦੀ ਐ ਨਾ ਹਾਂ। ਦੇਖ ਲੋ, ਕਈ ਵਾਰੀ ਆਪਾਂ ਬੈਠੇ ਬੈਠੇ ਠੇ ਇੰਨੇ ਮਸਤ ਹੋ ਜਾਂਨੇ ਆ ਬੜਾ ਵਦੀਆ ਲੱਗਦਾ ਆਨੰਦ ਤੇ ਆ ਐ ਮਿਊਜ਼ਿਕ ਸੁਨ ਕੇ।
ਦੇਖੋ ਮਿਊਜ਼ਿਕ ਮਿਊਜ਼ਿਕ ਦੇ ਵਿੱਚ ਈ ਇੱਕ ਐ ਚੀਜ਼ਾਂ ਆ।
ਹੂੰ।
ਇਦੇ ਨਾਲ ਆਪਣਾ ਮਾਇੰਡ ਰਿਲੈਕਸ ਹੁੰਦਾ।
ਹਾਂਜੀ।
ਠੀਕ ਐ ਜੀ, ਮਨ ਨੂੰ ਖੁਸ਼ੀ ਮਿਲਦੀ ਐ।
ਹਾਂਜੀ ਹਾਂ।
ਫੇਰ ਓ ਮਣ ਬੰਦੇ ਦਾ ਖੁਸ਼ ਹੋ ਜਾਂਦਾ ਅਗਰ ਆਪਾਂ ਕੋਈ ਵੈਸੇ ਮਿਊਜਿਕ ਸੁਣਦੇ, ਰੋਮਾਂਟਿਕ ਸੁਣਦੇ ਆਂ ਕੋਈ ਅ ਸੁਣਦੇ ਨਾ, ਅੱਡੋ ਅਡੀ ਪਸੰਦ ਹੁੰਦੀ ਆਪੋ ਆਪਣੀ।
ਸਈ ਗੱਲ ਐ।
ਇਫੈਕਟ ਏਦਾ ਏ ਆਪਣੀ ਲਾਈਫ 'ਚ ਪੈਂਦਾ ਵਾ।
ਹੂੰ।
ਅਗਰ ਬੱਚੇ ਅੱਜ-ਕੱਲ ਚੰਗਾ ਮਿਊਜਿਕ ਸੁਣਨਗੇ ਹਨਾ ਚੰਗੀ ਚੀਜ਼ ਸਿੱਖਣਗੇ ਅਗਰ ਹੁਣ ਅੱਜ-ਕੱਲ ਜਿਦਾਂ ਮਿਊਜ਼ਿਕ ਕਈ ਵਾਰੀ ਓਦਾਂ ਦਾ ਆਉਂਦਾ ਫੇਰ ਓਦਾਂ ਚੀਜ਼ਾਂ ਸਿੱਖਦੇ ਨਾ ਬੱਚੇ। ਅੱਜ ਕੱਲ ਤਾਂ ਵੈਸੇ ਸੇ ਜੋ ਗਾਣੇ ਆਉਂਦੇ ਆ, ਸੌਂਗ ਜੋ ਅੱਜ-ਕੱਲ ਆਉਂਦੇ ਓ ਤਾਂ ਬਾਲੇ ਸਈ ਨੀ ਗੇ। ਆਪਣੇ ਪੰਜਾਬੀ ਸੌਂਗ। ਓ ਵਿੱਚ ਓ ਹਥਿਆਰਾਂ ਆਲੇ ਆ ਗਏ ਕੁੜੀ ਨੀ ਮੁੰਡੇ ਨੇ ਛੇੜਤਾ। ਵੀ ਓ ਚੀਜ਼ ਜ਼ਾ ਵੀ ਮਤਲਬ ਜਾਅਦੇ ਨਈੰ ਸਈ ਓ ਇਫੈਕਟ ਬੱਚੇਆਂ ਤੇ ਗਲਤ ਪੈ ਰਿਆ ਓਦਾ।
ਹਾਂਜੀ, ਹੁਨ ਅੱਗੇ ਐਹੋ ਜੇ ਗਾਣੇ ਹੁੰਦੇ ਸੀ ਨਾ ਕਿ ਆਪਨੀ ਰੀਅਲ ਲਾਈਫ ਦੇ ਵੀ ਕਈ ਵਾਰੀ ਹੋ ਜਾਂਦੇ ਸੀ ਆਪਾਂ ਘਰਦੇਆਂ ਨਾਲ ਬੈਠ ਕੇ ਕੀ ਸੁਣਦੇ ਆਂ।
ਔਣੀ ਚਾਈਦੀ ਆ ਨਾ ਮਿਊਜ਼ਿਕ ਵਿੱਚ ਕੋਈ ਚੰਗੀ ਚੀਜ਼ ਗਾਓ। ਤਾਂ ਕਿ ਮਾਂ-ਪਿਓ ਵੀ ਸੁਣੇ ਕੋਈ ਜੀਦੇ ਨਾਲ ਕੋਈ ਸੇਦ ਮਿਲੇ।
ਹਾਂਜੀ, ਮੈਂ ਓਹੀ ਤਾਂ ਕੈ ਰਈ ਆਂ ਕਿ ਅ ਓ ਗਾਣੇ ਐਹੋ ਜੇ ਹੁੰਦੇ ਸੀ ਕਿ ਆਪਾਂ ਘਰਦੇਆਂ ਨਾਲ ਬੈਠ ਕੇ ਸੁਨ ਲੈਂਦੇ ਸੀ।
ਹਾਂਜੀ-ਹਾਂਜੀ ਕਈ ਹੈਗੇ ਸੌਂਗ ਬ ਬੜੇ ਵਦੀਆ ਸੌਂਗ ਆ।
ਹਾਂਜੀ, ਹੁਨ ਵੀ ਵਦੀਆ ਸੌਂਗ ਆ ਰਏ ਨੇ।
ਹਾਂਜੀ-ਹਾਂਜੀ ਓ ਆਪਾਂ ਫੈਮਿਲੀ ਚ ਬੈ ਕੇ ਸੁਣ ਸਕਦੇ ਆਂ।
ਹਾਂਜੀ-ਹਾਂਜੀ, ਵਦੀਆ ਲੱਗਦੈ ਮਿਊ ਊਜ਼ਿਕ ਕਿਸੀ ਵੀ ਤਰਾਂ ਦੇਖੋ ਹੁਨ ਆਪਾਂ ਨੂੰ ਵਦੀਆ ਲੱਗਦਾ ਮਨ ਸ਼ਾਂਤ ਹੁੰਦਾ ਐ ਇੱਕ ਸਵੇਰ-ਸਵੇ ਦੇ ਟਾਈਮ ਜਦੋਂ ਅ ਮਿਊਜ਼ਿਕ ਸੁਣਾ ਨਾ
ਹਾਂਜੀ-ਹਾਂਜੀ।
ਬੜਾ ਵਦੀਆ ਲੱਗਦਾ ਜਿਵੇਂ ਐਕਸਰਸਾਈਜ਼ ਕਰਦੇ ਹੋਵੋ ਜਿੰਮ ਚ ਹੋਵੋ, ਮਿਊਜ਼ਿਕ ਚਲਦਾ ਬੜਾ ਵਦੀਆ ਮਨ ਐਨ ਰਿਲੈਕਸ ਜਾ ਹੋ ਜਾਂਦਾ।
ਰਿਲੈਕਸ ਹੋ ਜਾਂਦਾ ਬਿਲਕੁਲ-ਬਿਲਕੁਲ।
ਹਾਂਜੀ।
ਇੱਕ ਆਤਮ-ਵਿਸ਼ਵਾਸ ਵੀ ਵੱਦਦਾ ਏਦੇ ਨਾ।
ਹਾਂਜੀ-ਹਾਂਜੀ।
ਕੋਈ ਸੌਂਗ ਨੀ ਮੋਟੀਵੇਸ਼ਨ ਕਰਨ ਆਲੇ ਸੌਂਗ ਕੋਈ ਪਲੇਅਰ ਨੂੰ ਕਰਦੇ ਆ ਕੋਈ ਕਿਸੇ ਕੋਈ ਵੀ ਮਤਲਬ ਆਪਣੇ ਜੋ ਵੀ ਆਪਣੀ ਜ਼ਿੰਦਗੀ ਦਾ ਏਮ ਆ ਮੋਟੀਵੇਸ਼ਨ ਵੀ ਕੁਝ ਮਿਊਜ਼ਿਕ ਐਸਾ ਹੁੰਦਾ ਮੋਟੀਵੇਸ਼ਨ ਹੁੰਦਾ ਮਾਇੰਡ ਵੀ ਪਿੱਛੇ ਨਾ ਹਟੀਏ ਆਪਣੇ ਜੋ ਏਮ ਆ ਆਪਣਾ।
ਹਾਂਜੀ।
ਹਾਂਜੀ, ਓ ਚੀਜ਼ ਮਤਲਬ ਵਦੀਆ ਏਚ ਵਿੱਚ ਹੁੰਦੀ ਆ।
ਹਾਂਜੀ, ਕਈ ਹੁਨ ਕਲਾਸਿਸ ਲਗਾਂਦੇ ਨੇ ਆਪ ਸਪੈਸ਼ਲ ਸਿੱਖਨ ਜਾਂਦੇ ਦੇ ਨੇ ਭਾਂਵੇ ਕੋਈ ਬਜ਼ੁਰਗ ਐ ਭਾਵੇਂ ਕੋਈ ਵੀ ਐ ਸਬ ਨੂੰ ਏ ਹੁੰਦਾ ਅਸੀਂ ਮਿਊਜਿਕ ਸਿੱਖੀਏ।
ਸਿੱਖੀਏ ਬਿਲਕੁਲ ਕਿਓਂਕੇ ਏ ਚੀਜ਼ ਚ ਦੇਖੋ ਪੈਸਾ ਵੀ ਪੈਸਾ ਵੀ ਹੈਗਾ ਇਸ ਚੀਜ਼ ਤੇ ਅਗਰ ਚੱਲ ਗਿਆ ਨਾ ਬੰਦਾ।
ਹਾਂਜੀ।
ਅਗਰ ਏ ਕੰਮ ਚ ਆਪਨਾ ਚੱਲ ਜਾਂਦਾ ਤਾਂ ਪੈਸਾ ਵੀ ਹੈ ਏਦੇ ਵਿੱਚ। ਜਿੱਦਾ ਹੁਣ ਮੈਂ ਅਸੀਂ ਹੁਣ ਸ਼ੁਰੂਆਤ ਈ ਕੀਤੀ ਐ।
ਹਾਂਜੀ।
ਜਾਗਰਣ ਵਗੈਰਾ ਲ, ਮੇਲੇ ਵਗੈਰਾ ਲਗੌਣ ਦੀ।
ਹੂੰ।
ਚਲੋ ਹਜੇ ਥੋੜਾ ਬੋਤਾ ਖਰਚਾ-ਵਰਚਾ ਈ ਮਿਲਦਾ ਵਾ।
ਅੱਛਾ ਜੀ।
ਪਰ ਅਗਰ ਜਿੱਦਨ ਕੰਮ ਵਦੀਆ ਚੱਲ ਪਿਆ ਤਾਂ ਇਹ ਚ ਪੈਸਾ ਹੀ ਪੈਸਾ। ਗੋਣਾ ਘੰਟਾ ਦੋ ਘੰਟੇ ਹੁੰਦਾ ਬਸ, ਜਿੱਦਾਂ ਹੁਣ ਜਾਗਰਣ ਤੇ ਅਸੀ ਦੋ ਘੰਟੇ ਗੋਣਾ ਵਾ।
ਅੱਛਾ ਜੀ।
ਠੀਕ ਏ।
ਕਿੰਨਾ ਵਧੀਯਾ ਲੱਗਦੈ। ਜਦੋਂ ਜਾਗਰਣ ਦੇ ਨਾਲ ਹਾਂਜੀ ਹਾ।
ਮਤਲਬ ਚਲੋ ਜੋ ਪੈਸੇ ਲੈਣੇ ਤਾਂ ਗੱਲ ਵੱਖਰੀ ਏ, ਪਰ ਮਨ ਬੜਾ ਲੱਗਦਾ, ਮਨ ਬੜਾ ਖੁਸ਼ ਹੁੰਦਾ ਵਾ। ਸੰਗ ਤੇ ਜਾ ਕੇ ਮਾਤਾ ਦੇ ਦਰ ਤੇ ਜਾ ਕੇ ਗੋਣ ਦਾ
ਹਮ।
ਹਾਂਜੀ ਮਾਈੰਡ ਮਤਲਬ ਰਿਲੈਕਸ ਹੁੰਦਾ ਵਾ। ਮਾਈਂਡ ਟੈਂਸ਼ਨਾ ਤੋ ਦੂਰ ਹੋ ਜਾਂਦਾ।
ਹਾਂਜੀ-ਹਾਂਜੀ। ਮੈਂ ਉਹਯੋ ਕਹਿ ਰੀ ਮੈਂ ਕਿਹਾ ਵੇਖੋ ਕਿੰਨੇ ਇੰਸਟਰੂਮੈਂਟਸ ਹੈ ਨੇ ਮਿਊਜਿਕ ਦੇ ਵੀ ਦੇਖੋ ਅਲੱਗ-ਅਲੱਗ।
ਹਾਂਜੀ-ਹਾਂਜੀ। ਏਹ ਤਾਂ ਏਹ ਸਮੁੰਦਰ ਹੈ ਤਾਂ ਇੱਕ ਜੀ।
ਹਾਂਜੀ ਹਾਂ।
ਹਾਂਜੀ। ਮਿਊਜ਼ਕ ਸਮੁੰਦਰ ਆ ਇਹ ਥ੍ਰੋ ਇਨੂੰ ਨੀ ਕੋਈ ਪਾ ਸਕਿਆ, ਚਲੋ ਇਹ ਚ ਆਪਾਂ ਜਿੱਦਾਂ ਕਹਿ ਦਈਏ ਇਥੇ ਤੈਰ ਸਕਦੇ ਆ ਆਪਾਂ।
ਹਾਂਜੀ ਹੁਣ ਸਕੂਲ ਚ ਵੀ ਕਲਾਸਿਸ ਲੱਗਦੀਆਂ ਨੇ ਬੱਚਿਆਂ ਦੀ ਮਿਊਜਿਕ ਦੀਆਂ
ਆਪਣਾ ਬ ਬੱਚੇ ਵੀ ਲਾਉਂਦੇ ਹੋਣੇ ਕਲਾਸਾਂ?
ਹਾਂਜੀ-ਹਾਂਜੀ। ਮਤਲ ਮਿਊਜਿਕ ਦੀ ਕਲਾਸਿਸ ਤੇ ਲੱਗਦੀਆਂ ਨੇ। ਸਕੂਲ ਕਯਾ। ਹਮ ਬੱਚੇ ਸਿੱਖਦੇ ਨੇ ਫਿਰ ਉ ਵੀ ਫੇਰ ਕਹੰਦੇ ਨੇ ਕਿ ਸਾਨੂੰ ਇਹ ਚੀਜ਼ ਲੈ ਕੇ ਦੋ, ਮਯੁਜ਼ਿਕ ਦੀਆਂ ਚੀਜ਼ਾਂ
ਨਈ ਬਿਲ ਦੇਖੋ ਆਪਾਂ ਤਾਂ ਇਹ ਕਹਨੇ ਵਈ ਏਹ ਜੋ ਮਿਊਜ਼ਕ ਆ। ਇਹਦੇ ਚ ਬੰਦਾ ਲੱਗ ਜੇ ਕੋਈ ਗੱਲ ਨੀ ਪਰ ਗ਼ਲਤ ਪਾਸੇ ਨਾ ਜਾਵੇ ਨਸ਼ਯਾਂ- ਨੁਸ਼ਯਾਂ ਚ ਨਾ ਜਾਵੇ। ਹੈਨਾ ਇਹ। ਚੀਜ਼ ਮਾੜੀ ਨੀ ਹੈਗੀ। ਇਹਦੇ ਚ ਬੱਚਾ ਪੈ ਜਾਏ ਤਾਂ ਕੋਈ ਗੱਲ ਨੀ। ਕੁਛ ਖੂਗਾ ਈ। ਜ਼ਿੰਦਗੀ ਚ ਕੁਛ ਕਰੂਗਾ ਈ ਕਦੀ ਨਾ ਕਦੇ।
ਮਿਊਜ਼ਿ ਵਿਚ ਮਿਊਜਿਕ ਵਿੱਚ ਜਦ ਜੇ ਇੱਕ ਵਾਰੀ ਲੀਨ ਹੋ ਜੋ ਨਾ ਉਹ ਵੀ ਇੱਕ ਤਰਾਂ ਦਾ ਨਸ਼ਾ ਈ ਐ। ਇਹਦੇ ਵਿੱਚ ਲੱਗ ਜੋ ਜਾਦਾ ਵਧੀਯੈ।
ਬਿਲਕੁਲ। ਮੈਂ ਉਹੀ ਕਹਣਾ ਨੀ। ਇਹ ਚ ਬਧੀਐ ਏਦੋਂ
ਹਾਂਜੀ। ਹਾ
ਬਾਕੀ ਹੁਣ ਮਿਊਜਿਕ ਦਾ ਏਹ ਆ ਵੀ ਬੰਦੇ ਦੇ ਮੂਡ ਤੇ ਡਿਪੈਂਡ ਆ। ਹਨਾ।
ਹਾਂਜੀ।
ਵਿਚੇ ਜਮੇ ਕਿਸਾਨਾਂ ਵਾ ਜਾਂ ਕਿ ਚੱਕ ਆਂਦਾ ਵਾ ਇਨਸਾਨ।
ਹਾਂਜੀ। ਕਈ ਵਾਰੀ ਮਨ ਉਦਾਸ ਹੁੰਦੈ, ਫਿਰ ਆਪਾਂ ਕਹਨੇ ਆ ਸੈਡ ਸੌਗ ਸੁਣੀਏ। ਅੱਛਾ। ਜਦੋਂ ਕੋਈ ਵਧੀਆ ਆਪਣਾ ਮਨ ਹੁੰਦੈ ਫੇਰ ਆਪਾਂ ਕਹਿੰਨੇ
ਮੂੜ ਤੇ ਡਿਪੈਂਡ ਕਰਦਾ।
ਹਾਂਜੀ ਹਾਂ। ਇਹ ਤਾਂ ਹੈ।
ਹਾਂਜੀ-ਹਾਂਜੀ।
ਹੁਣ ਜਿਵੇਂ, ਆਪਾਂ ਗੁਰਦੁਆਰੇ, ਮੰਦਰ ਚ ਜਾਈਏ। ਕੀਰਤਨ ਹੋ ਰਿਹਾ ਹੁੰਦਾ, ਕਿੰਨਾ ਰਿਲੈਕਸ ਜਾਂ ਬੰਦੇ ਨੂੰ ਫੀਲ ਹੁੰਦਾ ਤੇ ਜਾ ਕੇ ਮਨ ਸ਼ਾਂਤ ਹੁੰਦਾ।
ਤੀ ਮਿਲਦੀ ਆ ਸਹੀ ਗੱਲ
ਹੂੰ।
ਉਹ ਫ਼ਿਕਰ- ਫਾਕੇ ਦੋ ਮਿੰਟ ਲਈ ਦੂਰ ਹੋ ਜਾਂਦੇ।
ਹਾਂਜੀ-ਹਾਂਜੀ ਹੁਣ ਆਪਾਂ ਸਵੇਰੇ ਉੱਠਦੇ ਆਂ ਸਵੇਰੇ ਕਿੰਨੀਂ ਵਧੀਆ ਓ ਪੰਛੀਆਂ ਦੀ ਆਵਾਜ਼ ਹੁੰਦੀ ਹੈ ਉਹ ਵੀ ਮਿਊਜਿਕ ਹੈ।
ਹਾਂਜੀ ਉਹ ਮਿਊਜਿਕ ਹੈ ਇਕ ਓ ਵੀ ਬਿਲਕੁਲ- ਬਿਲਕੁਲ, ਹਾਂਜੀ- ਹਾਂਜੀ।
ਕਿੰਨੀ ਵਧੀਆ ਉਹਨਾਂ ਦੀ ਆਵਾਜ਼ ਹੁੰਦੀ ਆ, ਸਵੇਰੇ- ਸਵੇਰੇ ਬੜਾ ਮਨ ਲੱਗਦਾ ਐ‌।
ਬਿਲਕੁਲ ਹੀ ਬਿਲਕੁਲ।
ਹੂੰ ਪਤਾ ਇਹ ਕਹਿਣੇ ਆ ਕਿ ਬਸ ਸਭ ਨੂੰ ਮਿਊਜਿਕ ਦੇਥੇ।
ਬਾਕੀ ਐਂ ਵੀ ਅੱਜ ਕੱਲ ਹਰੇਕ ਬੰਦਾ ਇਸ ਚੀਜ਼ ਨਾਲ ਜੁੜਿਆ ਹੋਇਆ।
ਹਾਂਜੀ -ਹਾਂਜੀ। ਹਰੇਕ ਬੰਦਾ ਆ ਮਿਊਜ਼ਿਕ। ਮਿਊਜ਼ਿਕ ਨਾਲ ਜੁੜਿਆ ਹੋਇਆ ਕੋਈ- ਕੋਈ ਸੁਣਦਾ ਕਿਸੇ ਨੂੰ ਕੀ ਪਸੰਦ ਆ ਕਿਸੇ ਨੂੰ ਕੀ ਪਸੰਦ ਆ।
ਹਾਂਜੀ।
ਹਾਂਜੀ- ਹਾਂਜੀ ਬਸ ਸਾਡਾ ਉਡੀ ਜਿਵੇ ਕਹਿਦੇ ਆਪਣੇ- ਆਪਣੇ ਮੂਡ ਤੇ ਡਿਪੈਂਡ ਕਰਦਾ।
ਹਾਂਜੀ ਹਾ। ਹੁਣ ਤਾਂ ਅੱਜ ਕੱਲ ਘਰਾਂ ਚ ਬੈਲ ਜਿਹੜੀ ਲੱਗੀ ਪਈ ਹੈ ਡੋਰ ਬੈਲ ਉਹ ਵੀ ਮਿਊਜਿਕ ਆਲੀਆਂ ਲੱਗੀਆਂ ਹੋਈਆਂ ਐ।
ਹਾਂਜੀ- ਹਾਂਜੀ, ਬਿਲਕੁਲ- ਬਿਲਕੁਲ।
ਹਾਂ। ਮਿਊਜ਼ਿਕ ਆਲੀਆਂ ਲੱਗੀਆਂ ਜਿਦਾਂ ਬੈਲ ਚਲਾਓ, ਮਿਊਜਿਕ ਚਲਦੇ ਨੇ।
ਹਾਂਜੀ- ਹਾਂਜੀ, ਹਾਂਜੀ।
ਛੋਟੇ- ਛੋਟੇ ਬੱਚੇ ਵੀ ਕਿੰਨਾ ਅਟਰੈਕਟ ਹੁੰਦੇ ਨੇ ਮਿਊਜਿਕ ਵੱਲ ਕਿੰਨਾ ਸੁਣਦੇ ਨੇ ਉਹ।
ਹਾਂਜੀ- ਹਾਂਜੀ, ਇਹ ਦੇਖੋ ਕੁਦਰਤ ਨੇ ਚੀਜ਼ ਹੀ ਐਸੀ ਬਣਾਈ ਹੈ। ਮਤ ਇਨਸਾਨ ਆ ਜਾਂ ਕੋਈ ਵੀ ਆ ਐਟੋ ਮੈਟੀਕਟ ਕੀ ਅਟਰੈਕਟ ਹੋਊਗਾ ਮਿਊਜ਼ਿਕ ਵੱਲ।
ਹਾਂਜੀ- ਹਾਂਜੀ।
ਹਾਂਜੀ ਜੀ ਇਹ ਕੰਨਾਂ ਨੂੰ ਆਪਣੇ ਇਹਨਾ ਮਤਲਬ ਜਿੱਦਾਂ ਕਹਿ ਦੀਏ। ਰਸ ਮਿਲਦਾ ਨਾ ਇਹਦੇ ਨਾਲ।
ਹਾਂਜੀ।
ਹਾਂਜੀ- ਹਾਂਜੀ।
ਵਧੀਆ ਲੱਗਦਾ ਹੁਣ ਬੱਚੇ ਨੂੰ ਕਈ ਵਾਰੀ ਬਠਾਣਾ ਹੁੰਦਾ ਥੋੜੀ ਦੇਰ ਚਲੋ ਮਿਊਜ਼ਿਕ ਚਲਾ ਦੋ ਬੱਚਾ ਸੁਣੀ ਜਾਂਦਾ ਆ।
ਹਾਂਜੀ- ਹਾਂਜੀ, ਬਿਲਕੁਲ- ਬਿਲਕੁਲ।
ਹਾਂਜੀ, ਅੱਗੇ ਹੁੰਦੀਆਂ ਸੀ ਮਾਵਾਂ ਲੋਰੀ ਸੁਣਾਉਂਦੀਆਂ ਹੁੰਦੀਆਂ ਸੀ।
ਹਾਂਜੀ- ਹਾਂਜੀ।
ਮਿਊਜਿਕ ਹੁੰਦਾ ਸੀ ਅ ਅੱਜ ਕੱਲ ਮੋਬਾਇਲ ਚ ਚਲਾ ਦਿੰਦੇ ਨੇ।
ਹਾਂਜੀ- ਹਾਂਜੀ ਹਾਂਜੀ ਅੱਗੇ ਮੂੰਹ ਸੁਣਾਉਂਦੇ ਹੁੰਦੇ ਸੀ।
ਹੂੰ, ਹੁਣ ਤਾਂ ਬੱਚਿਆਂ ਦੇ ਕੋਈ ਵੀ ਚੀਜ਼ ਆ ਗਈ ਨਾ ਛੋਟੇ- ਛੋਟੇ ਬੱਚੇ ਨੇ। ਜਿਹੜੇ। ਗੋਦੀ ਆਂਲੇ ਹੁੰਦੇ ਨੇ, ਉਹਨਾਂ ਦੇ ਇਹੋ ਜਿਹੀਆਂ ਚੀਜ਼ਾਂ ਨੇ ਝੂਲੇ ਵਗੈਰਾ ਉਹਨਾਂ ਚ ਵੀ ਮਿਊਜ਼ਿਕ ਐ। ਉਹ ਸੁਣਦੇ- ਸੁਣਦੇ ਬੱਚਾ ਸੋ ਜਾਂਦਾ ਆ।
ਸੋ ਜਾਂਦਾ ਏ ਸਹੀ ਗੱਲ।
ਹਾਂਜੀ- ਹਾਂਜੀ
ਗੱਲ ਏ ਸਹੀ।
ਮਿਊਜਿਕ ਤਾਂ ਬੋਤ ਜਰੂਰੀ ਐ।
ਹਾਂਜੀ-ਹਾਂਜੀ, ਦੇਖੋ ਜੇ ਚੰਗੀ ਚੀਜ ਐ, ਆਪਾ ਤਾਂ ਕੈਣੇ ਓਨੂੰ ਅਪਣਾਓ।
ਹਾਂਜੀ।
ਕਿ ਨਈਂ ਮਾੜੀ ਚੀਜ ਨੂੰ ਅਵੋਇਡ ਕਰੋ ਹਾਂ। ਜੋ ਚੰਗੀ ਚੀਜ ਆ, ਓਹਨੂੰ ਅਪਣਾਓ। ਬਲਕੀ ਐ ਕੁਦਰਤੀ ਚੀਜ ਐ, ਜੇ ਆਪਾਂ ਏ ਮਨੁੱਖ ਨੀ ਬਣਾਈ ਕੁਦਰਤੀ ਚੀਜ ਐ।
ਹਾਂਜੀ-ਹਾਂਜੀ।
ਹਨਾ, ਮਹਾਰਾਜ ਵੱਲੋਂ ਏਹ ਮਤਲਬ ਮਿਲੀ ਹੋਈ ਚੀਜ ਐ ਤਾਂ। ਬੋਤ ਵਧੀਆ ਚੀਜ ਆ ਇਦੇ ਤੇ ਬੰਦੇ ਨੂੰ ਹਰੇਕ ਨੂੰ ਜੋੜਨਾ ਚਾਈਦੈ।
ਹਾਂਜੀ-ਹਾਂਜੀ।
ਠੀਕੈ ਨਾ।
ਹੁਣ ਜਿਵੇਂ ਕਿਤੇ ਵੀ ਜਾਈਦਾ, ਸਫਰ ਤੇ ਜਾਈਦੈ ਸਭ ਤੋਂ ਪੈਲਾਂ ਆਪਾਂ ਮਿਊਜਿਕ ਵੀ ਲਗਾਨੇ ਆ।
ਬਿਲਕੁਲ-ਬਿਲਕੁਲ, ਕਿਤੇ ਜਾਓ ਬੱਸ ਥਾਂ ਤੇ ਆਪਾਂ ਜਾਂਨੇ ਆ ਅਗਰ ਬੱਸਾਂ ਚ ਜਾਂਨੇ ਆ ਤਾਂ, ਬੱਸਾਂ ਦੇ ਵਿੱਚ ਵੀ ਮਿਊਜ਼ਿਕ ਈ ਵੱਜਦਾ। ਓਥੇ ਵੀ ਚੱਲੀ ਜਾਂਦੇ ਅੱਜ-ਕੱਲ ਨਾ ਟੀਵੀ ਐੱਲ ਸੀਡੀਆਂ ਲੱਗੀਆਂ ਬੱਸਾਂ 'ਚ।
ਹਾਂਜੀ-ਹਾਂਜੀ, ਮੈਂ ਓਹੀ ਤਾ ਕੈ ਰੀਆ ਜਦੋਂ ਆਪਾਂ ਕਿਥੇ ਜਾਂਨੇ ਆ ਕਿ ਪੈਲਾਂ ਕੈਂਦੇ ਕਿ ਮਿਊਜਿਕ ਸੁਣੀਏ ਅਪਣਾ ਸਫਰ ਬੋਤ ਵਧੀਆ ਲੱਘੇਗਾ।
ਹਾਂਜੀ-ਹਾਂਜੀ ਨਾਲੇ ਸਫਰ ਨੂੰ ਨੀ ਪਤਾ ਲੱਗਦਾ ਕਦੋਂ ਲੰਘ ਗਿਆ ਨਾਲੇ ਧਿਆਨ ਆਪਣਾ ਓਧਰ ਹੋ ਜਾਂਦਾ। ਹੈਨਾ, ਆਏ ਨੀ ਹੁੰਦਾ ਵੀ ਵੀ ਵੇਟ ਜੀ ਕਰਨਾ ਹੂੰ ਮਿਊਜਿਕ ਇੱਕ ਤਾਂ ਸਭ ਲਈ ਜਰੂਰੀ ਐ, ਹਰੇਕ ਨੂੰ ਆਪਾਂ ਕੈਂਨੇ ਆ ਵੀ ਅਪਣਾਉਣਾ ਚਾਈਦੈ। ਬਾਕੀ ਅੱਜ-ਕੱਲਜੁੜੇ ਹੋਏ ਆ, ਸਾਰੇ ਜੁੜੇ ਆ ਮਿਊਜ਼ਿਕ ਨਾਲ।
ਹਾਂਜੀ, ਹਾਂ ਕਿਸੇ ਨਾ ਕਿਸੇ ਤਰੀਕੇ ਨਾਲ ਸਰਜੂ। ਹਾਂਜੀ-ਹਾਂਜੀ।
ਮੈਨਾ ਮੈਨੂੰ ਕਾੱਲ ਆਈ ਜਾਂਦੀ ਆ ਵਿੱਚ। ਠੀਕੈ, ਠੀਕ ਐ ਜੀ ਠੀਕ ਸਤਿ ਸ੍ਰੀ ਅਕਾਲ।